ਹੈਲੋ
ਹੈਲੋ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
ਹੋਰ ਠੀਕ ਠਾਕ ਹੈ। ਹਾਂਜੀ ਠੀਕ ਜੀ
ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ
ਆਵਾਜ਼ ਨਹੀਂ ਆ ਰਹੀ, ਆਵਾਜ਼ ਹੋ ਹੈਲੋ
ਹੈਲੋ
ਹਾਂਜੀ ਹੁਣ ਆ ਰਹੀਆ?
ਹਾਂਜੀ ਹਾਂ ਹੁਣ ਆ ਰਈ ਅ ਜੀ ਵਧੀਆ।
ਹਾਂਜੀ ਆ ਚਲੋ, ਹੋਰ ਕੀ ਬਣਾ ਰਹੇ ਸੀ ਏ।
ਬਸ ਕੁਸ ਨੀ ਜੀ, ਖਾਣਾ ਖਾ ਕੇ, ਰੈਸਟ ਕਰਦੇ ਸੀ।
ਹਾਂ ਏਹੀ ਆ ਏ ਹੁਣ ਰੈਸਟ। ਗਰਮੀਓ ਬਹੁਤ ਯਾਦਾ ਹੋ ਰਈ ਐ ਅੱਜ ਵੈਸੇ ਮੈਂ ਦੱਸਿਆ ਹੋਇਆ ਵੀ ਬਾਰਿਸ਼ ਔਣੀ ਐ ਹਾਂਜੀ ਵ ਵੀ ਸਤਾਈ ਤਰੀਕ ਵਾਰਿਸ਼ ਆਉਨੀ ਏ ਦੇਖੋ ਜੇ ਆਉਂਦੀ ਆਪਣੇ ਕਿ ਨਈ ਆਉਂਦੀ।
ਹਾਂਜੀ ਦੇਖੋ ਕਿਤੇ ਕਿਹੜੇ ਪਾਸੇ ਲੰਘ ਜੇ, ਗਰਮੀ ਬੋਤ ਆ, ਹਾਂਜੀ ਹਾਂ।
ਕੀ ਹਾਲ ਮੌਸਮ ਦਾ। ਅਜ ਮੈਂ ਹੁਨ ਖ਼ਬਰਾਂ ਸੁਣ ਰੲ਼ਈ ਸੀ, ਹਾਂ ਹੁਣ ਦੱਸ ਰੀ ਸੀ ਮੁਵੀ ਬਾਰਿਸ਼ ਔਣ ਦੀ ਸੰਭਾਵਨਾ ਹੈਗੀ
ਹੋਈ ਪਈ ਆ ਰਾਜੇ
ਵੀ ਕਿਤੇ ਕਿਤੇ ਐ ਵੀ ਐਂ ਤਾਂ ਹੈ ਹੀ ਨੀ ਵੀ ਸਾਰੀ ਐ।
ਅੱਛਾ ਜੀ ਅੱਛਾ। ਹਾਂ ਏ ਤਾਂ ਕੀ ਪਤਾ ਐ। ਹਾਂ -ਹਾਂ ਦੇਖੋ।
ਐਂ ਦੇਖਕੇ ਬੜੇ
ਹੋਰ ਜੀ ਹੁਣ ਅੱਜ, ਕਾਹਦੇ ਵਾਰੇ ਕਰੋਂਗੇ? ਐਲੋ
ਹਾਂਜੀ ਆਵਾਜ਼ ਕੱਟਦੀ ਐ, ਹਨਾ ਜੀ?
ਹਾਂਜੀ।
ਰੇਂਜ ਉੱਡ ਜਾਂ ਰੇਂਜ ਦੀ ਪ੍ਰੋਬਲਮ ਹੋ ਜਾਂਦੀ ਨਾ।
ਹਾਂਜੀ- ਹਾਂਜੀ। ਫਿਰ ਹੁਣ, ਸਾਰੀ ਦੁਨੀਆਂ ਲੱਗ ਰਈ ਆ ਜੀ।
ਹਾਂਜੀ ਹੁਣ ਰਹੀ ਹਾਂ ਸਾਰਾ ਰਾਤ ਨੂੰ ਤਾਂ ਸਾਰਾ ਦਿਨ ਚੱਲ ਰਾਤ ਚੱਲੁ ਜਾਂਦਾ ਏ।
ਹਾਂਜੀ ਹਾਂ, ਹੋਰ ਸੁਣਾਓ ਜੀ?
ਕਾਦੇ ਬਾਦੇ ਗ ਗੱਲ ਕਰੋਂਗੇ ਜੀ ਅੱਜ?
ਅੱਜ ਮੈਂ ਬਜ਼ਾਰ ਗਈ ਸੀ
ਅੱਛਾ ਜੀ ਅੱਛਾ।
ਹਾਂਜੀ, ਉਥੇ ਸ਼ੋਪਿੰਗ ਕਰੀ ਚਲੋ ਵੀ ਸੂਟ ਖ਼ਰੀਦ ਕੇ ਲਈ ਸੀ ਮੈਂ ਹਾਂ ਨਾਲ ਮੇਰੀ ਜਠਾਣੀ ਸੀ ਉ ਕ ਕਲੀ ਸੂਟ ਲਿਆਈ ਸੀ ਮੈਂ ਦੁਪੱਟੇ ਲੈ ਕੇ ਆਈ।
ਅੱਛਾ ਜੀ ਅੱਛਾ।
ਹਾਂਜੀ।
ਕੈੜੇ ਸੈਰੋਂ ਲਏ ਜੀ ਫੇਰ ਤੁਸੀ ਨੇ?
ਅਸੀ ਏਥੋਂ ਲਈ ਸੀ ਜੀ ਜਾਖੜ ਤੋਂ ਈ।
ਅੱਛਾ ਜੀ ਅੱਛਾ।
ਹਾਂਜੀ ਓਧਰ ਨੂੰ ਗਏ ਹੋਏ ਸੀ ਘੁੰਮਣ
ਅੱਛਾ ਜੀ ਅੱਛਾ।
ਚਲੋ ਐਂ ਮੂਡ ਬਣ ਗਯਾ ਵੀ ਚਲੋ ਬਾਜ਼ਾਰ ਚਲ ਜਾਣੇ ਆ।
ਹਾਂਜੀ ਹਾਂ ਏਹ ਤਾਂ ਹੈ।
ਹੂੰ ਵੈਸੇ
ਚਲੋ ਵਧੀਆ ਰਹੇ ਤੁਸੀ ਕਾ ਲਏ ਜੀ ਫੇਰ?
ਮੈਂ ਤੇ ਇੱਕ ਸੂਟ ਲੈ ਕੇ ਆਈ ਆਂ ਏ।
ਅੱਛਾ।
ਮੈਨੂੰ ਕੋਈ ਐਂ ਜੀ ਨੀ ਲੱਗੇ ਵੀ ਹੈਨਾ ਵੀ ਕੋ ਵੱਖਰੀ ਜੀ ਚੀਜ਼ ਹੋਵੇ ਨਾ। ਫੇਰ ਤਾਂ ਆਪਾਂ ਨੂੰ ਐਂ ਹੁੰਦਾ ਵੀ ਚਲੋ ਹਨਾ ਵੀ ਆਪਾਂ ਹੋਰ ਖ਼ਰੀਦ ਲਈਏ।
ਹਾਂਜੀ, ਹਾਂ।
ਪਰ ਮੈਨੂੰ ਠੀਕ ਜੇ ਲੱਗੇ ਕੋਈ ਮੈਨੂੰ ਐਂ ਖਾਸ ਜਿ ਚੀਜ਼ ਨੀ ਲੱਗੀ ਫੇਰ ਮੈਂ ਸੋਚੇਆ ਚੱਲ ਇਕ ਈ ਲੈ ਲੈਨੇ ਆਂ।
ਚਲੋ ਜੀ ਚਲੋ।
ਹਾਂ।
ਕਿਤੇੇ ਫੇਰ ਦੇਖ ਲੇਓ।
ਹਾਂਜੀ, ਹਾਂਜੀ ਜੇੜੇ ਤਬ ਮੋਸਮ ਬੋਤ ਪੇਆ ਗਰਮੀ ਦਾ ਹੀ, ਹਜੇ ਤਾ ਚੱਲਣਗੇ। ਹਾਂਜੀ, ਮੈਂ ਥੋੜੇ ਲ ਥੋੜੇ ਲਾਸਟ ਜੀ। ਨਾ ਡਿਸਕੋਂਟ ਤੇ, ਮਿਲ ਜਾਂਦੇ ਹੁਨ ਤਾਂ ਪੂਰਾ ਰੇਟ ਲੱਗਦਾ ਏ
ਹਾਂਜੀ, ਹਾਂ
ਹਾਂ ਜੇ ਹੁਣ ਦਾੱਸ, ਪੰਦਰਾਂ ਕ ਦਿਨਾਂ ਨੂੰ ਲਈਏ ਓਦੋ ਡਿਸਕੋਂਟ ਤੇ ਮਿਲ ਜਾਂਦੇ ਨੇ, ਯਾਰ ਖੜੀਆਂ ਤੇ ਬਾਦ ਚੋ ਡਿਸਕੋਂਟ ਲੱਗ ਜਾਂਦੇ ਹਾਂ ਐ ਵੀ ਚੱਲ ਥੋੜਾ ਜਾ, ਬਜਟ ਚ ਆ ਜਾਂਦਾ ਈ ਕਾੰਮ
ਹਾਂਜੀ, ਹਾਂ
ਮੇਂਗਈ ਓ ਬੋਤ ਹੋਰੀ ਏ।
ਹਾਂਜੀ, ਬੋਤ
ਇਸ ਤਰਾਂ ਕਰਕੇ ਵੀ ਚਲੋ ਬਜਟ ਚ ਲੇ ਲਾਂਗੇ ਥੋੜੇ ਜੇ।
ਫੇਰ ਏਵੀ ਗਰਮੀਆਂ ਆਲੇ ਲੈਕੇ ਆਏ ਨੇ।
ਹਾਂਜੀ, ਏਵੀ ਗਰਮੀਆਂ ਵਾਲੇ ਈ, ਹਾਂਜੀ।
ਚਲੋ ਵਦੀਆ ਗਾੱਲ ਐ ਜੀ।
ਹਾਂ, ਚਲੋ ਵੀ ਰਾਲ ਮਿਲਕੇ ਈ ਖਰੀਦੀ ਏ ਕੱਲੇ
ਹਾਂਜੀ ਹਾਂ, ਕੱਲੇ ਦਾ ਤਾ ਮਨ ਈ ਨੀ ਕਰਦਾ।
ਹਾਂ, ਵਿਸ਼ ਲਾਜੀ ਨਾਲ।
ਹਾਂ, ਹਾਂ। ਕੱਲੇ ਦਾ ਤਾਂ ਮਨ ਈ ਨੀ ਕਰਦਾ ਸੈਰ ਵਿੱਚ ਕੱੜਨ ਨੂੰ, ਐਂ ਹਨਾ ਵੀ ਇੱਕ, ਦੁਜੇ ਦੀ ਸਲਾ ਨਾਲ ਵਦੀਆ ਚੀਜ਼ ਲਈ ਜਾਂਦੀ ਐ
ਹਾਂਜੀ ਮੈਂ ਚਲੋ ਹੁਨ ਥੋੜੇ, ਥੋੜੇ ਹੋਲੀ, ਹੋਲੀ ਬੈਠ ਕੇ ਸਟਿਚ ਕਰੀ ਜਾਵਾਂਗੇ
ਹਾਂਜੀ, ਹਾਂ ਚਲੋ ਨਾਲੇ ਟਾਈਮ ਪਾਸ ਹੋ ਜਾਂਦਾ ਜੇ
ਵੀ ਆਪ ਦੇ ਸਟਿੱਚ ਕਰਨ ਨਾਲ, ਨਾਲ ਤਾਂ ਥੋੜਾ ਜਾ ਪੈਸਾ ਬਚ ਜਾਂਦਾ ਜੇ, ਨਾਲੇ ਥੋੜੇ ਜੇਆ ਆਪਣੇ ਸਾਬ ਜੀ ਨਾਲ ਬਨ ਜਾਂਦਾ ਜੇ ਕੱਪੜਾ ਵੀ ਐਂ ਨੀ ਹੁੰਦਾ ਹੈਗਾ ਹਨਾ ਵੀ, ਆਪਾਂ ਦੂਜੇ ਤੇ ਡਿਪੈਂਡ ਜੇ ਨੀ ਹੁੰਦੇ ਦਿਨ ਵੇ, ਚਲੋ ਟਾਏਮ ਜਾ ਨੀ ਨਿਕਲ ਜਾਂਦਾ, ਬੇਲੀਤੀਕ ਸੋਣ ਵਾਲੀ, ਦੋ ਲਾਲੀਆਂ ਨਾਲੇ ਸਟਿਚ ਹੋ ਜਾਂਦਾ ਏ।
ਹਾਂਜੀ, ਹਾਂ। ਚਲੋ ਵਦੀਆ ਗਾੱਲ ਆ ਜੀ, ਤੁਸੀ ਕੈਰੇ ਸਟਿਚ ਕਾੱਰ ਲਾਨੇ
ਹਾਂਜੀ ਨਾਵੇਂ ਤਾ, ਖੁਦ ਈ ਕਾੱਰ ਲੈਨੀ ਆ ਸਟਿਚ
ਤੇ ਜੇੜੇ ਆਪਾਂ ਦਰਜੀਆਂ ਨੂੰ ਦੇ ਦੇਨੇ ਜੀ ਵੀ ਓਵੀ ਫੇਰ ਹੁਣ ਜਦ ਆਪਾਂ ਘਰੇ ਜਾਵਾ ਕਰ ਕੈਂਨੇ ਜੀ ਫੇਰ ਆਪਣੇ ਪਸੰਦ ਨੀ ਆਉਂਦੇ ਹੈਗੇ ਬਣਾਏ ਹੋਏ
ਏਹੀ, ਹੋਈ ਜਾਂਦਾ ਈ ਬਸ
ਹਾਂਜੀ।
ਹਾਂ, ਆਂ।
ਓਵੀ ਕਦੇ ਥੋੜਾ ਜਾ ਨੀਵਾਂ ਰੱਖ ਤਾ
ਪਤਾ ਥੋੜੇ ਜੇ ਕੱਪੜੇ ਚ ਈ ਪ੍ਰੋਬਲਮ ਹੁੰਦੀ ਆ, ਓਨੁ ਆਪਾ ਨੂੰ ਲੱਗੀ ਜਾਂਦਾ ਕੋਈ ਤੈਨ ਅ ਕੱਪੜਾ ਸਖਤ ਜਾਂ ਹੁੰਦਾ ਉੱਪਰ ਜੇ ਰਹਿੰਦਾ ਕੋਈ ਨੀ। ਤੇ ਇੱਕ ਕਿਹੋ ਜਿਹਾ ਕੱਪੜਾ ਹੁੰਦਾ, ਉਹ ਨੀਵਾਂ ਜਿਹਾ ਲੱਗੀ, ਜਾਂਦਾ। ਪਰ ਉਹਨਾ ਚ, ਨਹੀਂ ਪ੍ਰੋਬਲਮ ਹੁੰਦੀ, ਮੈਂ ਆਪ ਸਟਿਚ ਕਰਦੀ ਹਾਂ, ਨਾ। ਕਈ ਵਾਰ ਤਾਂ ਉਹੀ ਸੂਟ ਨਾਪ ਦਾ ਸੂਟ ਖੁੱਲਾ ਹੋ, ਜਾਉਗਾ। ਕੋਈ, ਉਸੇ ਨਾਪ ਦਾ ਕੋਈ ਸੂਟ, ਭੀੜਾ ਹੋ, ਜਾਂਦਾ। ਵੀ ਸੇਮ, ਨਾਪ ਨਾਪ ਸੇਮ ਹੁੰਦਾ। ਹੁਣ ਮੈਨੂੰ ਤੇ ਆਪਣਾ ਨਾਪ।